ਸਤਿ ਸ੍ਰੀ ਅਕਾਲ।
ਮੈਂ ਵਧੀਆ ਤੁਸੀਂ ਦੱਸੋ
ਬਸ ਵਧੀਆ ਬਸ ਵਧੀਆ ਸਾਰੇ ਠੀਕ ਦੱਸਿਓ ਤੁਹਾਡੇ ਘਰੇ ਸਾਰੇ ਠੀਕ ਸਾਰੇ ਵਧੀਆ
ਹਾਂਜੀ ।ਰੋਟੀ -ਰੁਟੀ ਖਾਲੀ
ਉਹ ਸ ਤਾਂ ਹੋਵੇਗੀ ਰੋਟੀ ਦੁਪੈਰ ਦੀ ਸੀ ਬਣਾਈ ਸੀ ਦਾਲ ਲ ਬਣਾਈ ਸੀ ਛੋਟ ਦਾਲ ਨਾਲ ਚਾਵਲ ਗਰਮੀ ਨਾ ਰੋਟੀ ਖਾਣ ਦਾ ਮਨ ਵੀ ਨੀ ਕਰਦਾ ਫੇਰ ਚੋਲ ਹੀ ਖਾਣ ਦਾ ਮਨ ਕਰਦਾ ਆ
ਹਮ ਸਾਡੇ ਇਥੇ ਤਾਂ ਖਾਂਦੇ ਨ ਕੋਈ ਛੋਲਿਆਂ ਦੀ ਦਾਲ ਸਾਰੇ ਵੱਖਰੇ ਨੇ
ਅੱਛਾ ਨੀ ਸਾਨੂੰ ਸਵਾਦ ਲੱਗਦੀ ਹੈ ਲੋਕੀ ਪਾ ਕੇ ਬਣਾਓ ਵੀ ਟੇਸਟੀ ਲਗਦੀ ਐਕ ਤਰਾਂ ਬਣਾਓ ਵੀ ਟੇਸਟੀ ਲੱਗਦੀ ਆ।
ਮੈਂ ਤੇ ਸਭ ਕੁੱਛ ਖਾ ਲਹੀ ਮੇਰੀ ਭੈਣ ਨੀ ਖਾਂਦੀ ਛੋਲਿਆਂ ਦੀ ਦਾਲ ਉਹਨੂੰ ਏਦਾਂ ਹੈ ਕਿ ਨਹੀਂ ਇਹ ਬਣੇਗੀ ਤੇ ਮੇਰੇ ਲਈ ਅਲੱਗ ਚੀਜ਼ ਬਣਾਓ ਕੁਛ ਉਹਨਾਂ ਵਿਚਾਰੀ ਮੈਗੀ ਬਣਾ ਕੇ ਖਾ ਲੈਂਦੀ ਉਸ ਦਿਨ
ਮੇਰੇ ਭੂਆ ਦੇ ਘਰ ਨ ਛੋਲਿਆ ਦੀ ਦਾਲ ਨ ਕਹਿੰਦੇ ਘੋੜੇ ਵਾਲੀ ਦਾਲ
ਹਾਂ ਘੋੜਿਆਂ ਦੀਦੋਂ ਹਾਂ ਜਦੋਂ ਵਿਆਹ ਵਗੈਰਾ ਹੁੰਦੇ ਨੇ ਤੇ ਖਲਾਾਂਂਦੇ ਨੇ
ਹਾਂ। ਆਹ ਹਾਂ ਉਹ ਹੋ ਛੋਲਿਆ ਦੀ ਦਾਲ ਸਮਝ ਨੀ ਆਈ ਉਹ ਘੋੜੇ ਦੀ ਦਾਲ ਤਾਂ ਸਮਝ
ਹਾਂ। ਉਦ ਕਈ ਹੁੰਦੇ ਨਾ ਜਿਨਾਂ ਨੂੰ ਏਦਾਂ ਏਦਾਂ ਦੇ ਵਰਡਸ ਨਹੀਂ ਸਮਝ ਆਉਂਦੇ।
ਆਂ। ਤੇ ਇਹਨੂੰ ਪ੍ਰੋਕ ਪਰੰਜ ਬੋਲਣਾ ਪੈਂਦਾ ਹੈ ਘੋੜੇ ਦੀ ਦਾਲ। ਜਦੋਂ ਕਹਿੰਦੀ ਅੱਛਾ ਘੋੜਿਆਂ ਵਾਲੀ ਦਾਲ
ਹਮ ਓਹੀ ਹੁਣ ਮੈਂ ੇ ਕਦੇ ਕੁੱਛ ਬੋਲ ਰਹੀ ਹੋ। ਨਾ ਤੇ ਮੇਰੀ ਮਤਲਬ ਅਹ ਕੁਛ ਪੰਜਾਬੀ ਥੋੜੀ ਓਦਾਂ ਦੀ ਨਿਕਲਦਾ ਮੇਰੀ ਭੈਣ ਕਹਿੰਦੀ ਹੈ ਇਹ ਨੀ ਹੁੰਦਾ ਉਹ ਹੁੰਦਾ।
ਉਹਨੂੰ ਮਜ਼ਾ ਆਉਂਦਾ ਟੋਕ ਕੇ।
ਹਾਂ ਸਕੂਲ ਜਾਓ ਨਾ ਤਾਂ ਹੋ ਜਾਂਦੀ ਕੋਈ ਦਿੱਕਤ ਕਿਉਂਕਿ ਸਕੂਲ ਜਾਣਾ ਟਿਊਸ਼ਨ ਜਾਣਾ ਫਿਰ ਮਿਕਸ ਹੋਈ ਜਾਂਦੀ ਹੈ ਕਿਸੇ ਪੰਜਾਬੀ ਹਿੰਦੀ
ਹਮ ਉਹੀ ਔਰ ਅਸੀਂ ਤੇ ਜੰਮੇ ਕੋਲੇ ਇੱਥੇ ਦਿਆ ਸੀ। ਮਤਲਬ ਉਹ ਜ਼ਿਆਦਾ ਪੰਜਾਬੀ ਓਦਾਂ ਨੀ ਕੀਤੀ ਨਾ ਫਿਰ ਸਾਡੇ ਘਰੇ ਸਾਰੇ ਪੰਜਾਬੀ ਬੋਲਦੇ ਸੀ। ਸੀਗੇ ਮੰਮੀ ਓਦਾਂ ਹਿੰਦੂ ਸੀਗੀ ਪਰ ਮੰਮੀ ਵੀ ਪੰਜਾਬੀ ਬੋਲਣ ਲੱਗੀ ਫਿਰ
ਆਹ ਆ ਜਾਂਦੀ ਹੈ ਪੰਜਾਬੀਆਂ ਵਿੱਚ ਰਹਿ ਕੇ ਪੰਜਾਬੀ ਦਾ ਮੇਨ ਗੱਲ ਹੈ।
ਹਾਂਜੀ ਅਸੀਂ ਅੱਜ ਤੱਕ ਆਪਣੇ ਦਾਦਾ ਜੀ ਨਾਲ ਕਦੇ ਹਿੰਦੀ ਚ ਇੱਕ ਸ਼ਬਦ ਗੱਲ ਨ ਕੀਤੀ ਇਦਾਂ ਦੀ
ਅੱਛੀ ਲੱਗਦਾ ਸਰਦਾਰ ਹੋ ਕੇ ਫਿਰ ਕਿਉਂ ਗੱਲ ਕਰਨ ਦੇ ਅੱਛਾ ਵੀ ਨੀ ਲਗਦਾ ਆਪਣੇ ਆਪ ਨੂੰ ਪਰ ਪਤਾ ਕਈ ਬੱਚੇ ਤ ਬੋਲਣ ਲੱਗ ਗਏ ਨਿੱਕੇ ਬੱਚੇ ਨੂੰ ਉਹਦੀ ਮੰਮਾ ਹੀ ਸਿਖਾਦੀਆਂ ਬੇਟਾ ਲੋ ਬੇਟਾ। ਬੋਲੋ ਪਰ ਪੰਜਾਬੀ ਸਿਖਾਉਣੀ ਚਾਹੀਦੀ ਹੈ। ਆਪਣੀ ਮਾਂ ਬੋਟੀ ਤਾਂ ਉਹ ਨੂੰ ਆਉਣੀ ਚਾਹੀਦੀ ਹਨਾ।
ਹਾਂਜੀ ਸਾਡੀ ਮੰਮੀ ਵੀ ਕਰਦੀ ਸੀ ਸਾਡੇ ਪਾਪਾ ਕਹਿੰਦੇ ਸੀ ਨਹੀਂ ਨਹੀਂ ਪੰਜਾਬੀਆਂ ਦੀ ਕੁੜੀਆਂ ਪੰਜਾਬੀਆਂ ਬੋਲੋ ਪੰਜਾਬੀ ਬੋਲੋ ਇਹਨਾਂ ਨਾਲ ਇਹਨਾਂ ਬੋਲੋ ਠੀਕ ਹੈ ਦਾਦਾ ਜੀ ਦਾਦੀ ਜੀ ਤੇ ਪਾਪਾ ਨਾਲ ਸਾਰਿਆਂ ਨਾਲ ਏਦਾਂ ਹੀ ਗੱਲ ਕਰਦੇ ਸੀ ਪੰਜਾਬੀ ਚ ਮੰਮੀ ਸਾਡੀ ਹਿੰਦੂ ਸੀਗੀ ਪਰ ਫਿਰ ਮੰਮੀ ਨੂੰ ਵੀ ਫਿਰ ਸਾਨੂੰ ਮੰਮੀ ਦੀ ਵੀ ਪੰਜਾਬੀ ਸਹੀ ਹੋ ਗਈ ਫਰ ਮੰਮੀ ਵੀ ਹੁਣ ਪੰਜਾਬੀ ਚ ਗੱਲ ਕਰਦੀ ਹੈ
ਦਾ ਕਰਨੀ ਵੀ ਚਾਹੀਦੀ ਹੈ ਆਪਣੀ ਮਤਲਬ ਜੇ ਅਸੀਂ ਬੋਲੀਏ ਫਿਰ ਅੱਛਾ ਲੱਗਦਾ ਹੈ ਪੰਜਾਬੀ ਚ ਗੱਲ ਕਰਨਾ ਕਈ ਲੋਕੀ ਪਤਾ ਕਈ ਲੋਕੀ ਇੰਨਾ ਪਸੰਦ ਕਰਦੇ ਆ ਪੰਜਾਬੀ ਬੋਲਣਾ ਹੀ ਹਿੰਦੂ ਹੋ ਕੇ ਬਹੁਤ ਜ਼ਿਆਦਾ ਮੇਰੀ ਫਰੈਂਡ ਆਏ ਉਹਨਾਂ ਨੂੰ ਬੜੀ ਪੰਜਾਬੀ ਪਸੰਦ ਹੈਗੀ ਉਹ ਹਿੰਦੂਆਂ ਪ੍ਰਤੀ ਮਜ਼ੇ ਬੜੇ ਲਾਇਆ ਸੀ ਸਕੂਲ ਚ ਨਾ ਦੋ ਫਰੈਂਡ ਪੰਜਾਬੀਆਂ ਹੀ ਸੀ ਬਾਕੀ ਸਾਰੇ ਹਿੰਦੂ ਸੀ ਤੇ ਉੱਥੇ ਕਿਸੇ ਨੂੰ ਪੰਜਾਬੀ ਇਤਨੀ ਆਉਂਦੀ ਹੀ ਨੀ ਹੈ ਬਾਕੀ ਹਿੰਦੀ ਆਉਂਦੀ ਵੀ ਹਿੰਦੀ ਕੰਪਲਸਰੀ ਹੁੰਦੀ ਹੈ ਆ ਮੇਰੀ ਫਰੈਂਡ ਨੂੰ ਨਾ ਬੜੀ ਦਿਕ ਬੋਰਾ ਬੋਰਾ ਸ਼ਰਾਤ ਜਿਹਨੂੰ ਕਹਿੰਦੇ ਨਾ ਉਸ ਬਹੁਤ ਜ਼ਿਆਦਾ ਸ਼ ਸ਼ਰਾਰਤੀ ਦੀ ਸ਼ਤਾਂ ਉਹ ਬੜੇ ਪੰਗੇ ਲੈਂਦੇ, ਉਹ ਪਹਿਲੇ ਪੰਗੇੇ ਲੈਂਦੀ ਸੀ ਬਾਅਦ ਪੰਜਾਬੀ ਚ ਨਾ ਉਹਨੂੰ ਕੁਛ ਇੱਕ ਦੋ ਵਰਡ ਐਸੇ ਬੋਲਦੇ ਸੀ। ਸਮਝ ਨੀ ਆਉਂਦੇ ਸੀ ਇਹਨਾਂ ਨੂੰ,
ਉਹ ਫੇ ਮਜ਼ਾ ਆਉਂਦਾ ਜਦੋਂ ਕੁੱਛਦੇ ਨੇ ਨਾ ਮਤਲਬ। ਕੀ ਇਹਦਾ ਮਤਲਬ ਕੀ ਉਹ ਉਹਨੂੰ ਪੁੱਠਾ ਮਤਲਬ ਦੱਸੋ ਕਿ ਨਹੀਂ ਇਹਦਾ ਮਤਲਬ ਤੇ ਉਹ ਹੈ, ਫੇਰ ਉਹ ਕਿ
ਬਹੁਤ ਜ਼ਿਆਦਾ ਲੜਾਈ ਹੋ ਗਈ ਨਾ ਬੜੀ ਲੜਾਈ ਹੋ ਗਈ ਮੇਰੀ ਫਰੈਂਡ ਦੀ ਤਾਂ ਹੀ ਮਤਲਬ ਦੋ ਤ੍ਰ ਕੁੜੀਆਂ ਦੀ ਬੜੀ ਲੜਾਈ ਹੋ ਗਈ। ਤੇ ਉਹਨੇ ਪੰਜਾਬੀ ਚ ਕੋਈ ਗਾਲ ਕੱਢਤੀ, ਤੇ ਹੁਣ ਮੈਂ ਇੱਕ ਪੰਜਾਬੀ ਤੇ ਇੱਕ ਪੰਜਾਬੀ ਉਹ ਤੇ ਹੁਣ ਉਹ ਮੇਰੀ ਭੈਣ ਵੀ ਲੱਗਦੀ ਸੀ ਮਤਲਬ ਰਿਸ਼ਤੇਦਾਰੀ ਵੀ ਸੀ ਤੇ ਮੇਰੀ ਕਲਾਸ ਦੀ ਵੀ ਉਹ ਕੁੜੀ ਸੀ ਤੇ ਮੈਂ ਹੁਣ ਆਪਣੀ ਭੈਣ ਦੀ ਕਿਉਂ ਦੱਸਾਂ ਕਿ ਉਹਨੇ ਕੀ ਬੋਲਿਆ ਆ।
ਹਾਂ ਆਪਣੇ ਦੋਸਤ ਨੂੰ ਟੱਕ ਕੇ ਰੱਖਣਾ ਨਾ।
ਹਾਂਜੀ, ਕਿ ਆਪ ਬਤਾਓ ਆਪ ਕੀ ਸਿਸਟਰ ਨੇ ਕਿਆ ਬੋਲਾ ਹੈ ਪੰਜਾਬੀ ਮੇ ਮੈਂ ਕਿਹਾ ਮੁਝੇ ਕਿਆ ਬੋਲਾ ਤਾਂ ਉਹ ਕਿਆ ਵਰਡ ਬੋਲ ਪਰਨੂੰ ਇੱਕ ਵਰਡ ਬੋਲਣਾ ਨ ਨਹੀਂ ਆਇਆ। ਪੰਜਾਬੀ ਦਾ ਉਹ ਕੁੱਝ ਹੋਰ ਲੈ ਕੇ ਵਰ ਵਰੜ ਪੁੱਠਾ ਲੈ ਸੀ ਕਿਤੇ ਉਹ ਕਿਉਂਕਿ ਉਹਨੂੰ ਕੀ ਪਤਾ ਕੀ ਵਰਡ ਸੀ ਹੁਣ ਉਹ ਮੈਨੂੰ ਕਹਿ ਰਹੀ ਮੈਂ, ਮੈਂ ਸਮਝ ਗਈ ਮੈਂ ਕਿਹਾ ਜ਼ਰੂਰ ਇਹਦੀ ਸ਼ਰਾਰਤ ਮੈਨੂੰ ਬੋਲਿਆ ਕਹਿੰਦੀ ਹਾਂ ਦ ਤੀਰਾ ਮੈਂ ਕਹਿੰਦੀ ਦੱਧ ਤੂੰ ਜਾ, ਬੜੇ ਪਿਆਰ ਨਾਲ ਕਹਿ ਬੇ ਦਾ ਮਤਲਬ ਹੁੰਦਾ ਗੁੱਡ ਗਰਲ ਮਤਲਬ ਆਪ ਬੜੇ ਅੱਛੇ ਹੋ। ਤੁਸੀਂ ਮਤਲਬ ਬੜੇ ਅੱਛੇ ਕੰਮ ਕਰਦੇ ਹੋ ਇਹਦਾ ਮਤਲਬ ਇਹ ਆ ਤੇ ਉਹ ਸੇਮ ਨਾ ਉਹਨੂੰ ਉਹੀ ਮਤਲਬ ਜੋ ਉਹ ਚ ਆਇਆ ਉਹਨੇ ਉਹੀ ਨਾ ਮੇਰੀ ਫਰੈਂਡ ਨੂੰ ਬੋਲਤਾ ਮੇਰੀ ਭੈਣ ਨੂੰ ਮੈਨੂੰ ਤ ਜਹੜੇ ਨਜ਼ਾਰੇ ਤੂੰ ਨਜ਼ਾਰੇ ਲਾ ਉਹਨੇ ਰਿਵਰਸ ਕਰਦਾ ਪਰ ਉਹਨੂੰ ਡਾਊਟ ਤਾਂ ਵੀ ਸੀ ਕਿ, ਇਹਨੇ ਸਹੀ ਨਹੀਂ ਦੱਸਿਆ ਇਹਨੇ ਗਲਤ ਦੱਸਿਆ। ਉਸੇਲੇ 'ਪ੍ਰਿੰਸੀਪਲ ਕੋਲ ਗਈ ਉਸ ਚਹਿੰਦਾ ਸੀ, 'ਪ੍ਰਿੰਸੀਪਲ ਕੋਲ ਟਿਊਸ਼ਨ ਪੜ੍ਹਦੇ ਸੀ ਸਾਰੇ ਬੱਚੇ ਤੇ 'ਪ੍ਰਿੰਸੀਪਲ ਕੋਲ ਗਈ ਸੀ। ਕੈ ਲੈ ਕੇ ਹਾਂ। ਅਸੀਂ 'ਪ੍ਰਿੰਸੀਪਲ ਕੋਲ ਟਿਊਸ਼ਨ ਪੜ੍ਹਦੇ ਸੀ। ਸਾਇੰਸ ਦੀ, ਤੇ 'ਪ੍ਰਿੰਸੀਪਲ ਕੋ ਗਈ ਸੀ ''ਸ਼ਿਕਾਇਤ ਲੈ ਗਏ ਤੇ, 'ਪ੍ਰਿੰਸੀਪਲ ਕਹਿੰਦੇ ਹਾਂਜੀ ਬੇਟਾ ਬਤਾਓ? ਕਿਆ ਸ਼ਿਕਾਇਤ ਹੈ। ਉਹਨਾਂ ਨੇ ਕਿਹਾ ਮਤਲਬ ਸਰ ਐਸੇ-ਐਸੇ ਯੇ ਦੋਨੋ ਹੈ ਨਾ-। ਵੋ ਉੱਪਰ ਦੋਨੋ ਬੈਠੀ ਹੈ। ਏਕ ਦਿਨ ਐਸੇ ਕਰਕੇ ਕੁਛ ਕਹਾ ਹ ਦੂਸਰੀ ਬਤਾ ਨਹੀਂ ਰਹੀ ਹੈ, ਉਸ ਮੀਨਿੰਗ ਅੱਛਾ ਬਤਾ ਰਹੀ ਹੈ, ਆਪ ਜਰਾ ਸਰਚ ਕਰੋ ''ਗੂਗਲ ਪੇ।ਉਸ ਕਾ ਕਿਆ ਮਤਲਬ ਹੈ? ਉਹਨੇ ਉਹਨੇ ਵੀ 'ਸਰਚ ਕੀਤਾ, ਮਤਲਬ ਨਿਕਲ ਜਦੋਂ ਵਰਡ ਕੋਈ ਮੀਨਿੰਗ ਨਿਕਲ ਕੇ ਆਏਗਾ ਨਾ ਉਹਦਾ
ਓਹੀ ਉਹਨੇ ਵਰਡੀ ਸਹੀ ਨੀ 'ਪ੍ਰਨਾਂਊਸ ਕੀਤਾ ਹੋਣਾ।
ਉਹਨੇ ਵਰਡ ਹੀ ਕੁਛ ਅਲਗ ਯੂਜ ਕਰਤਾ। ਸਾਡੀ ਫਰੈਂਡ ਨੇ ਹਿੰਦੀ ਵਾਲੀ ਨੇ, ਉਹਨੂੰ ਸਮਝ ਆ ਨ ਪੰਜਾਬੀ'ਚ ਕੀ ਬੋਲਿਆ ਉਹਨੇ ਵਰਡ ਕੁਛ ਹਿੰਦੀ'ਚ ਅਲੱਗ ਬਣਾ ਤ ''ਉਹ ਜੋ ਸਰ ਕੋਲ ਗਿਆ ਉਹ ਬੜੀ ਇਹ ਨੂੰ ਨਿਕਲ ਕੇ ਕੀ ਆਏਗਾ ਕੁਛ ਵੀ ਨੀ ''ਬਲੈਂਕ ਨਿਕਲ ਕੇ ਆਏਗਾ ਗੂਗਲ ਤੋਂ, ਫੇਰ ਕਹਿੰਦੇ ਬੇ ਕੁਛ ਮਿਲਿੰ ਨਿਕਲ ਨਹੀਂ ਰਹਾ ਹੈ ਅਬ ਕਿਆ ਹੋਗਾ? ਕਹਿੰਦੇ ਸਰ ਆਪ ਦੋਨੋ ਕੋ ਨੀਚੇ ਬੁਲਾਓ। ਆਪ ਨੇ ਨਹੀਂ ਪੁੱਛੋ ਦੋਨੋ ਬੁਲਾ ਕਰ ਸਾੰਨ ਥੱਲੇ ਬੁਲਾਇਆ ਗਿਆ। ਤੇ ਸਰ ਮੇਰੀ 'ਫਰੈਂਡ ਨੀ ਕਹਿੰਦੇ ''ਬੇਟਾ। ਆਪ ਨੇ ਕਿਆ ਬੋਲਾ। ਕਹਿੰਦੀ ''ਮੈਨੇ ਕੁੱਝ ਵੀ ਨਹੀਂ ਬੋਲਾ ''ਮੈਂਨੇ ਕਿਆ ਬੋਲਣਾ ਹੈ ਤੇ 'ਉਹ ਕੁੜੀ ਕਹਿਣ ਲਾਗੀ ਕਿ ਹਿੰਦੂਆਂ ਦੀ ਸ ਤੇ ਬੋਲਾ ਤੇ, ਕਹਿੰਦੀ ਸਰ ਉਹ ਕਹਿੰਦਾ ਮੈਂ ਸਰਚ ਕਰੂੰ ''ਗੂਗਲ ਪੇ ਉਹਨੇ ਕਿਹਾ ਹਾ ਤੂੰ ਕਕੇ ਮ ਵੇਖ ਹੈ ਬਲੈਂਕ ਕੀ ਤੂੰ ਕਰ ਲ ਕੋਈਸ ਤੇ ਹੋਰ ਕਰਲਾ ਮਤਲਬ! ਹਜੇ ਉਹ ਮੀਨਿੰਗ ਦਾ ਪਤਾ
ਉਹਨੂੰ ਵਰਡ ਹੀ ਸਹੀ ਬਦਾਨ
ਹਾਂ।ਉਹਨੂੰ ਵਰਡ ਕੋਈ ਨੀ ਪਤਾ ਸੀ ਗਾਲ ਸਾਰੀ ਐ ਸੀ। ਕਰਦੇ ''ਉਹ ਅਜੇ ਤੱਕ ਪੁੱਛਦੀ ਆ, ''ਉਹ ਦੱਸਦੇ ਫੋਨ ਤੇ, ਵਰਡ ਦਾ ਮਨ ''ਮੈਨੂੰ ਪਤਾ ਹੀ ਨਹੀਂ ਉਹ ਵਰਡ ''ਮੈਨੂੰ ਮ ਕਿਹਾ ਭੁੱਲ ਗਈ, ਉਹ ਵਰਡ ਗੀ। ਪਖੀ
ਹਾਂ। ਏਦਾਂ ਹੀ ਮੇਰੇ ਨਾਲ ਵੀ ਹੁੰਦਾ, ਹੁਣ ਜਦੋਂ ''ਮੈਂ ਗਈ ਸੀ ਸੰਡੇ ਨੂੰ। ''ਮੈਂ ਆਪਣੇ ਦੋਸਤ ਨੂੰ ਬੋਲਦਾ ਓਦਰ ਟਟੂਰੂ ਜਿਹਾ ਕਹਿੰਦਾ ਮੈਂ ਪੰਜਾਬੀ ਨਹੀਂ ਆ, ਮੈਨੂੰ ਹਿੰਦੀ ਚ ਦੱਸੋ। ਤੇ ਮੈਂ ਬੋਲਿਆ, ਦੁਰ ਫਿੱ ਮੈਂ ਉਹਨੂੰ ਹਿੰਦੀ ਚ ਕਿੱਦਾ ਕੀ ਬੋਲਾ, ਉਹਨੂੰ ਮੈਨੂੰ ਇਸ ਕੋ ਟ੍ਰਾਂਸਲੇਟ ਕਰਨਾ ਨੀ ਆਉਂਦਾ, ਏਦਾਂ ਤੇ ਤੇ ਮੈਨੂੰ ਏਦਾਂ ਬੋਲਤਾ ਕਿ ਮਰਜਾ, ਕਿ ਉਹ ਉਹਨੂੰ ਇਹ ਵੀ ਸਮਝ ਨਹੀਂ ਆਈ ਕਿ ਡੁੱਬ ਕੇ, ਕੀ ਹੁੰਦਾ? ਮੈਂ ਬੋਲਿਆ ਕਿ, ਮਤਲਬ ਮੈਂ ਤੇ ਫਿਰ ਉਹ ਤੋਂ ਬਾਅਦ ਤਾਂ ਮੈਂ ਸਮਝਾਈ ਨੀ ਪਾਈ ਕਿ, ਹੁਣ ਮੈਂ ਕਿੱਦਾਂ ਹੀ ਸਮਾਝਾਵਾਂ, ਕੁੱਝ ਇੱਦਾਂ ਦੇ ਪੰਜਾਬੀ ਦੇ ਵਰਡ ਮੈਂ ਹਿੰਦੀ ਟ੍ਰਾਂਸਲੇਟ ਹੀ ਨਹੀਂ ਕਰ ਪਾਉਂਦੀ। ਮੈਨੂੰ ਪਤਾ ਪੰਜਾਬੀ ਚ ਕੀ ਮਤਲਬ ਪੰਜਾਬੀ ਚ ਮੈਂ ਸਮਝਾ- ਸਮਝਾ ਦੇਵਾਂਗੀ। ਪਰ ਹਿੰਦੀ ਚ ਟਰਾਂਸਲੇਟ ਕਰਨ ਚ ਬੜੀ ਉਹ ਹੁੰਦੀ ਹੈ
ਉਹ ਜ਼ਿਆਦਾ ਹੁੰਦੀ ਹੈ।
ਉਹੀ ਮੈਂ ਕਈ ਵਾਰ ਹੁੰਦਾ, ਨਾ ਗੱਲਾਂ- ਗੱਲਾਂ ਚ ਕੁਛ ਪੰਜਾਬੀ ਦਾ ਵਰਡ ਬੋਲਦਾ ਵਿਹੜਾ, ਵਗੈਰਾ। ਤੇ ਉਹਨਾ ਨੂੰ ਸਮਝ ਨੀ ਆਉਂਦਾ ਵਿਹੜਾ ਕੀ ਹੁੰਦਾ? ਮੈਂ ਬੋਲਿਆ
ਹਾਂ।
ਬੈਲਕਨੀ, ਵਗੈਰਾ। ਕਹਿੰਦੇ ਅੱਛਾ, ਤੇ ਛੱ ਛੱਤ ਨੂੰ ਕੀ ਕਹਿੰਦੇ ਹੈ? ਮੈਂ ਕਿਹਾ ਛੱਤ ਨੂੰ ਛੱਤ ਹੀ ਕਹਿੰਦੇ ਨੇ ਉਹ ਬਨੇਰਾ, ਵਗੈਰਾ ਕਹਿ ਦਿੰਦੇ ਨੇ।
ਹਾਂ। ਪੰੰਗੇ ਲੈਣ ਚ ਮਜ਼ਾ ਵੀ ਬੜਾ ਆਉਂਦਾ, ਮੇਰੇ ਫਰੈਂਡ ਨੇ ਬੜੇ ਪੰਗੇ ਲਿੱਤੇ ਏ, ਬਹੁਤ ਜ਼ਿਆਦ ਪੰਗੇ ਲਿਤੇ ਕਿਉਂਕਿ ਕੋਈ ਪੰਜਾਬੀ ਹੋਰ ਹੈ ਈ ਨਹੀਂ ਸੀ, ਉਹਦੇ ਇਲਾਵਾ ਤੇ ਇੱਕ ਮੇਰੇ ਇਲਾਵਾ, ਉਹਨੇ ਕਿਹਾ ਦੱਸਣਾ ਨੀ ਇਹ ਮੈਨੂੰ ਪਤਾ ਏ। ਲਓ ਮਜ਼ੇ, ਅਸੀਂ ਇੰਟਰ ਬੜੇ ਮਜ਼ੇ ਲੀਏ ਬਹੁਤ ਅਸੀਂ ਇੰਟਰ ਚ ਬੜੇ ਮਜ਼ੇ ਲਿਤੇ ਆ, ਉਹਨੇ ਕੋਈ ਜ਼ਿਆਦਾ ਮਜੇ ਲਿਤੇ ਆ ਉਹ ਕਦੇ ਨਕਲਾ ਉਤਾਰ ਰਹੀ ਸੀ, ਅਪਨੀ ਫਰੈਂਡਾਂ ਦੀ ਨਕਲਾਂ ਕਿ ਮਤਲਬ ਐ ਲਾ ਪਰਸਨ ਨਾ ਐਵੇਂ, ਕਰਕੇ ਕਰਦੀ ਹੈ ਗੁੱਤ ਐਵੇਂ ਕਰਕੇ ਚੱਲਦੀਆਂ ਐਵੇਂ ਉਹਨੂੰ ਬੜਾ ਮਜ਼ਾ ਆਂਦਾ ਸੀ।
ਮਤਲਬ ੳਵੇ ਨਾ ਕਲਾਸ ਵਿੱਚ ਕੁਛ ਲੋਕੀ ਹੁੰ ਨੇ ਜੋ ਜਿਆਦਾ ਆਪਣੇ ਆਪ ਨੂੰ ਮਤਲਬ ਵੱਡਾ ਕੱਢ ਕੇ ਸੋਚਦੇ ਨੇ ਕੀ ਹੋਏ ਮੈਂ ਤੇ ਕਿੰਨੀ ਸੋਹਣੀ ਲੱਗ ਰਹੀ ਆ, ਔਰ ਲੱਗਦੇ ਬਿਲਕੁਲ ਝਮੂਰੇ ਨੇ ਉਹ ਫਿਰ ਥੋੜੇ ਦਿਨ ਪਹਿਲੇ ਮੈਂ ਨਾ ਸਕੂਲ ਜਾ ਨਹੀਂ ਜਾਂਦੀ ਮੈਂ ਛੁੱਟੀ ਛੁਟੀਆਂ ਬੜੀਆਂ ਕਰਦੀਆਂ ਤੇ ਮੈਂ ਨਾ ਫਿਰ ਸਹੇਲੀ ਨਾਲ ਗਈ ਹੋਈ ਸੀਗੀ ਤੇ ਉਹਨੇ ਮੈਨੂੰ ਛੱਡ ਨਾ ਪਿੱ ਛਾ ਕੁੜੀ ਪਈ ਸੀਗੀ ਬਿਲਕੁਲ ਕਾਹਲੀ
ਅੱਛਾ
ਠੀਕ ਹੈ।
ਅੱਛਾ।
ਤੇ ਉਹਨੇ ਨਾ ਅ ਮੈਨੂੰ ਕਹਿੰਦੀ ਕਿ, ਮੈਂ ਮੈਂ ਤੇ ਮੇਰੀ ਸਹੇਲੀ ਨਾ ਹੱਥ ਕੰਪੇਅਰ ਕਰੇ ਸੀ ਵੇਖ ਮੇਰਾ ਹੱਥ ਜਿਆਦਾ ਗੋਰਾ ਐ ਤੇ ਪਿੱਛੋਂ ਦੀਆਂ ਕੁੜੀਆਂ ਈ ਕਹਿੰਦੀ ਕਿ ਉਹ ਸਕੂਲ ਈ ਨੀ ਆਂਦੀ ਉਹ ਧੁੱਪ ਵਿੱਚ ਨੀ ਜਾਂਦੀ ਤੂੰ ਤਾਂ ਗੋ ਮਤਲਬ ਤੂੰ ਤਾਂ ਗੋਰੀ ਹੋਏਗੀ ਮੇਰੇ ਲਈ ਤੇ ਮੈਂ ਕਿਹਾ ਕੇ ਅਰੇ ਏਦਾਂ ਥੋ ਏਦਾਂ ਥੋੜ੍ਹੀ ਹੁੰਦੇ ਬਾਹਰ ਤੇ ਮੈਂ ਵੀ ਨਿਕਲਦੀ ਆਂ ਘਰੋਂ ਨ ਤੇ ਇਹ ਹੈ ਮੇ ਘਰ ਧੁੱਪ ਬਿਲਕਲ ਫੁਲ ਅਲੱਗ ਹੈ ਗਲੇਸ਼ੀਅਰ ਹੀ ਨੀ ਆ ਰਿਹਾ ਉਹਦੇ
ਉਹ ਤੇ ਹੈਈਐ ਗਾ ਸਮਾਨ ਮੈਂ ਵੀ ਲੈਨ
ਹਾਂ, ਤੇ ਕਹਿੰਦੀ, ਨਹੀਂ, ਹਮ ਉਹ ਹੁੰਦੇ ਨਾ ਫ਼ਿਰ ਤੋਂ ਬਾਅਦ ਕਹਿੰਦੀ ਕਿ, ਮੇਰੀ ਸਹੇਲੀ ਨੂੰ ਕਹਿੰਦੀ, ਦੇਖ ਤੇਰੀ ਸਕਿੰਨ ਕਿਤਨੀ ਸਾਫ਼ ਹੈ ਜਸਮੀਤ ਕਿ ਤੋ ਸਕਿੰਨ ਮਤਲਬ ਉਹਦੀ ਮੇਰੀ ਇੱਕ ਹੋਰ ਦੋਸਤ ਹੈ ਉਹਦੀ ਸ ਕਿ ਏਦੇ ਦੇਖ ਪਿੰਪਲ ਹੋ ਰਹੇ ਨੇ
ਹਮ
ਤੇ ਮੈਂ ਕਿਹਾ ਯਾਰ ਇਨਸਿਕਿਓਰ ਤੇ ਨਾ ਕਰ ਏਦਾਂ ਤੂੰ, ਫਿਰ ਮੈਨੂੰ ਨਾ ਗੁੱਸਾ ਜਿਹਾ ਚੜ ਗਿਆ ਕਿ ਕਿਸੇ ਦੂਜੇ ਨੂੰ ਇਨਸਿਕਿਓਰ ਕਰ ਰਹੀ ਉਹ ਕੁੜੀ ਆਪ ਤੂੰ ਕਾਹਲੀ ਏ ਤੂੰ ਉਹਨੂੰ ਕੇਰੀ ਕਿ ਤੂੰ ਗੋਰੀ ਏ, ਤੂੰ ਕਾਲੀ ਏ, ਤੂੰ ਸਾਵਲੀ ਏ ਇੱਕ ਵਾਲ ਈ ਤੇ ਵੱਡੇ ਨੇ ਤੇਰੇ
ਹਾਂ।
ਉਹ ਈ ਵਾਲ ਵੱਡੇ ਕਰਕੇ ਕੀ ਕਰ ਲਿਆ, ਜੂਆਂ ਤੇ ਫੇਰ ਵੀ ਨਈ ਨਾ ਉਹਦੇ
ਹ ਹ ਹ ਤਾਂ ਫੇਰ ਉਹ ਤੇ ਹੈ ਈ ਏ। ਸਹੀ ਹੈ। ਹੋਰ ਕੀ।
ਔ ਤੇ ਆਏ ਸਕੂਲ ਕੀ ਪੈਂਟ ਤੂੰ ਬਾਲ ਤੇ ਸਹੀ ਬਣਾ ਕੇ ਆ। ਕੀ ਤੇਰੇ ਲੱਟਾਂ ਨਿਕਲ ਰਹੀਆਂ ਨੇ, ਕਿੱਦਾਂ ਦੇ ਬਾਲ ਹੋਏ ਪਏ ਨੇ ਤੇਰੇ, ਕਹਿਣ ਨੂੰ ਤੇਰੇ ਵਾਲ ਸੋਹਣੇ ਨੇ। ਤੂੰ ਦੂਜੇ ਨੂੰ ਕਹ ਰਈ ਵੇਖ ਮੇਰੇ ਵਾਲ ਕਿੰਨੇ ਸੋਹਣੇ ਨੇ ਬਾਲ, ਕਿੰਨੇ ਸੋਣੇ ਨੇ। ਇੰਨੇ ਗੰਦੇ ਵਾਲ, ਮਤਲਬ ਬੰਦੇ ਤੇ ਨਾਲ ਕੋਈ ਨਾ ਬਹ ਪਾਏ। ਫਿਰ ਮੈਨੂੰ ਕਹਿੰਦੀ ਕਿ ਤੂੰ ਪਰਫਿਊਮ ਤੂੰ ਲਾ ਕੇ ਆਈ ਏਂ ਬੇਲਾ ਬਿਟਾ- ਬੇਲਾ ਬਿਟਾ ਕਹਿੰਦੀ ਕਿ ਤੂੰ ਬੈਲਾ ਬਿਟਾ ਲਾ ਕੇ ਆਈ ਆ ਨਾ। ਤਾਂ ਮੈਂ ਬੋਲਿਆ, ਹਾਂ ਲਾਇਆ ਹੋਇਆ ਫਿਰ ਕੀ ਹੋਇਆ। ਤੇ ਕਹਿੰਦੀ ਮੈਂ ਮੈਮ ਕੋ ਬਤਾ ਉਂਗੀ ਕਿ ਤੂੰਨੇ ਐਸੇ ਲਗਾਇਆ ਹੁਆ ਹੈ। ਤੇ ਮੈਮ ਮੈਮ ਕੋਲ ਜਾ ਕੇ ਬੋਲ ਤਾਂ ਉਹਨੇ ਮੇਨੂੰ ਕਹਿੰਦੀ ਬੇਟਾ ਅਗਰ ਤੁਮ ਭੀ ਲਗਾ ਕੇ ਆ ਜਾਤੀ ਨਾ ਤੁਮ ਸੇ ਐਸੀ ਸਮੈਲ ਆਤੀ। ਤਮ ਭੀ ਲਗਾ ਕੇ ਆਇਆ ਕਰੋ।
ਅੱਛਾ, ਹਾ। ਉਹ ਤੇ ਹੈ ਈ ਏ, ਗਰਮੀ ਚ ਤਾਂ ਸਮੈਲ ਆ ਹੀ ਜਾਂਦੀ ਹੈ।
ਔਹੀ ਸਾਡੇ ਸਕੂਲ ਵਾਲੇ ਮਤਲਬ ਉਦਾਂ ਬੜੇ ਕਹਿੰਦੇ ਨੇ
ਹੂੰ, ਚਲੋ ਠੀਕ ਹੈ ਤੁਹਾਨੂੰ ਮੈਂ ਫਿਰ ਕਰਦੀ ਹੈ ਫੋਨ।
ਹਾਂਜੀ ਔਕੇ ਬਾਏ, ਸਤਿ ਸ਼੍ਰੀ ਕਾਲ